ਸਤਿ ਸ੍ਰੀ ਅਕਾਲ ਦੀਦੀ ਕੀ ਹਾਲ ਚਾਲ ਐ
ਸਤਿ ਸ੍ਰੀ ਅਕਾਲ ਵੀਰ ਜੀ ਮੈਂ ਠੀਕ ਠਾਕ
ਹੋਰ ਠੀਕ ਓ ਤੁਸੀਂ
ਹਾਂਜੀ ਮੈਂ ਠੀਕ ਠਾਕ ਤੁਸੀਂ ਸੁਣਾਓ।
ਵਧੀਆ ਜੀ ਵਧੀਆ ਹੋਰ ਕੀ ਕਰਦੇ ਪਏ
ਹਾਂਜੀ ਬਸ ਮੈਂ ਆਪਣਾ ਪੇਕੇ ਆਏ ਦੀ ਆ
ਹਾਂਜੀ।
ਹੋਰ ਸੁਣਾਓ ਘਰ ਸਭ ਠੀਕ ਨੇ ਬੱਚੇ ਬੁੱਚੇ ਸਭ
ਹਾਂਜੀ ਸਭ ਠੀਕ ਨੇ।
ਹਾਂ ਤੁਹਾਡੇ ਬੱਚੇ ਠੀਕ ਨੇ ਹਾਂਜੀ ਸਭ ਵਧੀਆ ਸਭ ਵਧੀਆ ਹਾਂ ਓ ਮੈਂ ਭਾਜੀ ਨੂੰ ਫੋਨ ਮਿਲਾ ਰਿਆ ਸੀ ਆਪਣਾ ਫੋਨ ਮਿਲਣ ਨਈ ਮਿਲ ਰਿਆ
ਅੱਛਾ।
ਮੈਂ ਚਲੋ ਸ਼ੈਦ ਘਰ ਬੈਠੇ ਹੋਣਗੇ ਤੇ ਗੱਲ ਹੋਜੇਗੀ ਓਨਾ ਮੈਂ ਪੁੱਛਨਾ ਸੀ ਏਸੀ ਬਾਰੇ ਨਾ ਹਾਂਜੀ ਮੈਂ ਚਲੋ ਭਾਜੀ ਨੂੰ ਥੋੜੀ ਨੋਲੇਜ ਹੈਗੀ ਐ ਅਪਣਾ ਸੈਕਿੰਡ ਸੈਕਿੰਡ ਨਵਾਂ ਦਵਾ ਦੇਣਗੇ ਨਾ ਇਸ ਕਰਕੇ ਇਸ ਐਦੇ-ਐਦੇ ਰਿਗਾਡਿੰਗ ਮੈਂ ਗੱਲ ਕਰਨੀ ਸੀ ਮੈਂ ਭਾਜੀ ਨਾਲ
ਅੱਛਾ ਨਈ ਭਾਜੀ ਨਾ ਤੁਹਾਡੇ ਨਾ ਬਾਹਰ ਗਏਦੇ ਨੇ
ਸਰਬ ਭਾਰਤ ਜੀਆ ਅਪਣਾ ਅੱਛਾ-ਅੱਛਾ ਬਸ ਠੀਕ ਐ ਕੋਈ ਗੱਲ ਨੀ ਕਾਲੂ ਸ਼ਾਮ ਸ਼ਾਇਦ ਹੋ ਜਵੇ ਤਾਂ ਹੀ ਓਨਾ ਦਾ ਨੰਬਰ ਮਿਲ ਜਾਣਾ ਮੈਂ ਕਲ ਸੂਬਾਹ ਤਕ ਘਰ ਹੀ ਹੋਣਗੇ ਤੇ ਲੈ ਜਾਣਾ ਪੁੱਛਣਾ ਸੀ ਕਿਹੜਾ ਏ ਸੀ ਵਧੀਆ ਰਏਗਾ
ਅੱਛਾ ਸੈਕਿੰਡ ਹੈਂਡ ਲੈਣਾ ਤੁਸੀ ਏਸ
ਸੈਕਿੰਡ ਹੈਂਡ ਵੇਖੋ ਜਾਂ ਫਿਰ ਨਮਾਂ ਵੇਖੋ ਸੈਕਿੰਡ ਹੈਂਡ ਫਿਰ ਨਾਲ ਫਿਰ ਸਰਵਿਸ ਦੀ ਦਿੱਕਤ ਆਂਦੀ ਨਾ ਨਵੇਂ ਤੇ ਐ ਹੁੰਦੀ ਐ ਨਾ ਭਣਾ ਪੰਜ ਛੇ ਸਾਲ ਦੀ ਹੋ ਜਾਂਦੀ ਏ।
ਨਹੀਂ ਦੇਖੋ ਭਾਜੀ ਸਰਵਿਸ ਤੇ ਨਵੇਂ ਦੀ ਵੀ ਕਰਾਉਣੀ ਪੈਂਦੀ ਐ
ਕਿਹਾ ਤਾਂ ਹੈ
ਬਾਕੀ ਭਰਾ ਨਾ ਏਸੀ ਵੀ ਵਧੀਆ ਮਿਲ ਜਾਏਗਾ ਸਾਡੇ ਜਿੱਥੋਂ ਅਸੀਂ ਲੈਂਦੇ ਆ ਨਾ ਹਾਂਜੀ ਉਹ ਭਾਜੀ ਦਾ ਨੰਬਰ ਵੀ ਹੈ ਮੇਰੇ ਕੋਲ
ਅੱਛਾ ਅੱਛਾ
ਥੇ ਵੈਸੇ ਮੈਂ ਏਨਾਂ ਨਾਲ ਗੱਲ ਕਰ ਲਾਂਗੀ ਇੱਕ ਵਾਰੀ
ਹਾਂਜੀ ਹਾਂਜੀ
ਦਾ ਨੰਬਰ ਲੈ ਕੇ ਨਾ ਤੇ ਤੁਹਾਡੀ ਗੱਲ ਕਰਾ ਦਾਂਗੀ।
ਤੂੰ ਏਨੂੰ ਮੈਨੂੰ ਦੱਸ ਦੇਣਾ ਕੋਈ ਗੱਲ ਨੀ ਤੇ ਅਪਣਾ ਵੈਸ ਭਾਜੀ ਨੂੰ ਕੇਨਾ ਸੀ ਮੈਂ ਲਵਾਇਆ ਦਾ ਏ ਸੀ ਅਪਣਾ ਓਨੇ ਵੱਡੇ ਭਾਜੀ ਓਨਾਂ ਨੇ ਓਨਾ ਨੇ ਸਪਲਿੱਟ ਏਸੀ ਲਵਾਇਆ ਸੀ ਹੋ ਗਿਆ ਹਾਂਜੀ ਸਾਲ ਪਹਿਲੇ ਲਵਾਇਆ ਹੋਣਾ ਓਨਾ ਨੇ ਪਿਛਲੀ ਗਰਮੀ ਚ ਹਾਂਜੀ। ਓ ਕੈ ਰੇ ਵੀ ਏ ਸੀ ਵਧੀਆ ਐ ਨਾ ਵਧੀਆ ਹੁਣ ਓਦੇ ਫੋਨ ਵੀ ਆਇਆ ਸੀ ਪਾਜੀ ਦਾ ਨਾ ਬਈ ਸੈਕਿੰਡ ਹੈਂਡ ਏ ਸੀ ਪਿਆ ਮੈ ਇੱਕ ਸਾਲ ਦਾ ਚਲਿਆ ਪਿਆ ਸੀ, ਤੇ ਓਨੀ ਕੁ ਹਜ਼ਾਰ ਕੇਹ ਰਹੀ ਸੀ ਮੈਨੂੰ।
ਅੱਛਾ।
ਹਾਂਜੀ-ਹਾਂਜੀ ਮੈਂ ਚਲੋ, ਮੈਂ ਚਲੋ ਦੇਖਦਾ ਫਿਰ ਅਪਣਾ ਮੈਂ ਚਲ ਚਲੋ ਕੋਈ ਨੀ ਦੇਖ ਲੈਨਾ ਕੋਈ ਨੀ। ਫਿਰ ਆਪਣਾ ਮੁੱਕ ਟੈਮ ਨੀ ਮਿਲਿਆ ਮੈਨੂੰ, ਭਾਜੀ ਨੂੰ ਜਾਣ ਦਾ, ਤੇ ਤਾਂ ਮੈਂ ਪੁੱਛਦਾ ਚੱਲ ਜਾ ਕੇ ਲੈਣਦਾ ਉਹਨਾਂ ਕੋਲ ਹੀ।
ਅੱਛਾ, ਨਹੀਂ ਦੇਖੋ ਕਦੋ? ਹੋ ਗਏ ਏਹ ਵੀ ਗੱਲ ਨੂੰ ਮੈਨੂੰ ਲੱਗਦਾ ਪੰਜ ਛੇ ਦਿਨ ਹੋ ਗਏ ਨੇ।
ਹਾਂਜੀ-ਹਾਂਜੀ ਮੇਰੀ ਗੱਲ ਹੋਈ ਸੀ
ਮੇਰੇ ਸਾਹਮਣੇ ਕੋਲ ਕਰ ਰਹੇ ਸੀ ਮੈਨੁੂੰ ਯਾਦ ਏ। ਤੇ ਹਾਂਜੀ, ਹਾਂਜੀ ਤੇ ਕੋਈ ਨੀ ਮੈਂ ਅੱਜ ਹੀ ਨਾ ਦੇਖੋ ਆਊਟ ਆਫ ਸਟੇਸ਼ਨ ਨੇ ਤੇ ਸ਼ਾਇਦ ਸਿਗਨਲ ਪ੍ਰੋਬਲਮ ਹੋ ਗਈ ਆ ਤਾਂ ਫੋਨ ਨਹੀਂ ਮਿਲ ਰਿਹਾ ਹੋਏਗਾ ਹਾਂਜੀ ਪਹਾੜੀ ਇਲਾਕੇ ਗਏ ਦੇ ਨਾ ਹਾਂਜੀ।
ਔਫਿਸ ਦੇ ਕੰਮ ਤੋ ਗਏ ਨੇ?
ਹਾਂਜੀ।
ਔਫਿਸ ਦੇ ਕੰਮ ਤੋਂ ਗਏ ਨੇ ਵੈਸੇ ਘੁੰਮਣ ਗਏ ਨੇ?
ਨਹੀਂ-ਨਹੀਂ ਘੁੰਮਣ ਫਿਰਨ ਗਏ ਨੇ, ਆਪਣੇ ਦੋਸਤਾਂ ਨਾਲ ਗਏ ਦੇ ਨੇ।
ਹਾਂਜੀ ਏਹ ਤੇ ਮਨਾ ਕਰ ਰਹੇ ਸੀ, ਕਿ ਨਹੀਂ ਜਾਣਾ ਫੇਰ ਮੈਂ ਮੈਂ ਕਿਹਾ ਚਲੋ ਹੋ ਆਓ, ਕੋਈ ਨੀ ਤੁਹਾਡੇ
ਅੱਛਾ-ਅੱਛਾ, ਓਹੀ ਇੱਕ ਇੱਕਦਮ ਸਲਾਹ ਬਣੀ ਹੋਣੀ ਤਾਂ ਹੀ ਮੈਨੂੰ ਭਾਜੀ ਨੇ ਗੱਲ ਕੀਤੀ ਨੀ ਇਸ ਬਾਰੇ, ਵੀ ਅਸੀਂ ਘੁੰਮਣ ਜਾ ਹਾਂ। ਕਿ ਪੁੱਛ ਲੈ, ਨਹੀਂ ਪੁੱਛ, ਨਹੀਂ ਭਾਜੀ ਪੁੱਛ ਲੈਂਦੇ ਨਾ, ਫਿਰ ਜਾਣਾ ਤੇ ਬੰ ਚੱਲੇ ਨਾਲ।
ਅੱਛਾ। ਹੋਰ ਨਾ, ਹਾਂਜੀ, ਫਰੈਂਡਸ ਔਫਿਸ ਸੀ, ਫਰੈਂਡਸ ਸੀਗੇ, ਉਹਨਾਂ ਦੇ ਨਾਲ ਹੀ ਗਏ ਨੇ।
ਚਲੋ ਕੋਈ ਨੀ।
ਹਾਂਜੀ, ਹਾਂਜੀ ਕੋਈ ਨੀ, ਅਸੀਂ ਫੈਮਲੀ ਨਾਲ ਚੱਲਾਂਗੇ ਨਾ, ਤੁਸੀਂ ਆਪਣੀ ਫੈਮਿਲੀ ਨਾਲ ਲੈ ਚੱਲਣਾ। ਤੇ ਹਾਂਜੀ ਅਸੀਂ ਵੀ ਚੱਲ ਚੱਲੋ ਚੱਲਾਂਗੇ।
ਅੱਛਾ ਤੁਸੀਂ ਕਿੰਨੇ ਦਿਨ ਬਾਅਦ ਤੁਸੀਂ ਸ਼ਾਇਦ ਆਪਣਾ ਜਾ ਰਹੇ ਹੋ, ਹਜ਼ੂਰ ਸਾਹਿਬ ਜਾ ਰਹੇ ਹੋ?
ਹਾਂਜੀ ਹਜ਼ੂਰ ਸਾਹਿਬ। ਸਲਾਹ ਬਨ ਗਈ ਏ? ਹਾਂਜੀ-ਹਾਂਜੀ ਦੀਵਾਲੀ ਤੋਂ ਪਹਿਲੇ ਜਾਵਾਂਗੇ।
ਜੀ, ਤੁਹਾਡੀ ਪੱਕੀ ਸਲਾਹ ਹੈਗੀ ਜਾਣ ਦੀ? ਤੇ ਤਾਂ ਹੀ ਮੈਂ ਮੈਂ ਵੀ ਟਿਕਟ ਬੁੱਕ ਕਰ ਲਾਂਗਾ ਆਪਣੀ ਨਾ।
ਅੱਛਾ, ਨਹੀਂ ਵੀਰ ਜੀ ਸਾਡੇ ਤੇ ਵੈਸੇ ਪੱਕੀ ਸਲਾਹ ਹੈਗੀ ਹੈ, ਅਹ ਮੇਰਾ ਦੇਵਰ ਏ। ਉਹ ਮਿੰਨਤਾ ਕਰ ਰਿਹਾ ਕਿ ਅਸੀਂ ਲੈ ਕੇ ਜਾਣਾ ਹੈ, ਕਿਉਂਕਿ ਉਹ ਕਹਿ ਰਹੇ ਤੁਸੀਂ ਗਏ ਨੀ ਕਦੀ, ਤੇ ਇਸ ਵਾਰੀ ਤੁਸੀਂ ਨਾਲ ਚੱਲਣਾ ਏ, ਬੜੀ ਰੌਣਕ ਹੁੰਂਦੀ ਉੱਥੇ।
ਚਲੋ, ਅੱਛਾ-ਅੱਛਾ ਮਤਲਬ ਦੀਵਾਲੀ ਉੱਥੇ ਦੇਖਨੀ, ਮਨਾਉਣੀ ਹੈ।
ਹਾਂਜੀ ਮੈਂ ਕਿਹਾ ਚਲੋ ਦੇਖੋ ਜਿਵੇਂ ਤੁਹਾਨੂੰ ਸਹੀ ਲੱਗਦਾ ਹੈ, ਤੇ ਕੋਈ ਨੀ ਉਵੇਂ ਕਰ ਲਾਂਗੇ ਅਸੀਂ।
ਚਲੋ ਕੋਈ ਨੀ, ਮੈਂ ਮੇਰੀ ਵੀ ਟਿਕਟ ਬੁੱਕ ਕਰਾ ਦੇਣਾ ਫੇਰ। ਮੰਮੀ-ਪਾਪਾ ਦੇ ਅਗਲੇ ਸਾਲ ਚਲੇ ਜਾਂਗੇ। ਮੈਂ ਚਲ ਫੈਮਿਲੀ ਨੂੰ ਮੈਂ ਲਾ ਜਾਨਾ ਨਾਲ।
ਅੱਛਾ-ਅੱਛਾ, ਮੰਮੀ-ਪਾਪਾ ਹੋ ਆਏ ਨੇ ਤੁਹਾਡੇ ਪਹਿਲੇ।
ਨਹੀਂ, ਮੰਮੀ-ਪਾਪਾ ਗਏ ਨਹੀ ਹਜੇ। ਹੰਜੀ। ਮੈਂ ਮੰਮੀ ਨੁ ਕਿਹਾ ਸੀਗਾ ਚਲਣ। ਮੰਮੀ ਕਹਿੰਦੀ ਬਈ ਤੁਸੀਂ ਹੋ ਆਓ ਪਹਿਲੇ ਕੋਈ ਗੱਲ ਨੀ ਅਸੀਂ ਬਾਅਦ ਚ ਚਲੇ ਜਾਵਾਂਗੇ।
ਹਾਂ ਕੋਈ ਨੀ ਦੇਖੋ ਹਾਂਜੀ ਕੋਈ ਉਹ ਤੇ ਨਹੀਂ ਹੈਗਾ।
ਹਾਂਜੀ ਹਾਂਜੀ ਤੇ ਏ ਜਾਓ ਜਾਓਗੇ ਏ ਏਸੀ ਜਾਔਗੇ।
ਹਾਂਜੀ।
ਬੜੇ ਸੀ।
ਹਾਂਜੀ, ਥਰਡ ਐ ਸੀਂ ਕਹਿ ਰਹੇ ਨੇ।
ਅਗਲੇ ਮਹੀਨੇ ਟਿਕਟਾਂ ਬੁੱਕ ਹੋਨਿਆਂ ਤੁਸੀਂ ਨਾ ਐਂਜ ਕਰਨਾ ਨਾ ਪੱਕੀ ਸਲਾਹ ਦੱਸਣਾ ਆਪਣੀ
ਹਾਂਜੀ, ਮੈਂ ਕੋਈ ਨੀ ਮੈਂ ਪੱਕੀ ਸਲਾ ਦਸਾਂਗਾ। ਮੈਂ ਜਾਣਾ ਹੀ ਏ ਫਿਲਹਾਲ ਤਾਂ। ਜਾਵਾਂਗਾ, ਹਾਂਜੀ ਹਾਂਜੀ, ਜਾਣਾ ਮੈਂ ਨਾ।
ਅੱਛਾ।
ਬਾਕੀ ਬਾਬਾ ਸੂਖ ਰੱਖੇ। ਜਾਣਾ ਤੇ ਹੈ ਹੀ ਹੈ, ਕੋਈ ਨੀ ਮੈਂ ਟਿਕਟ ਵੈਸੇ ਬਣਵਾ ਲਾਂਗਾ ਕਿਨੇ ਦੀ ਟਿਕਟ ਲੱਗੇਗੀ?
ਹਾਂਜੀ ਦੇਖੋ ਅੱਧੀ-ਅੱਧੀ ਟਿਕਟ ਤੇ ਲੱਗੇਗੀ ਬੱਚਿਆਂ ਦੀ। ਹਾਂਜੀ, ਤੁਸੀਂ ਨਾ ਬੱਚਿਆਂ ਆਪਣਾ ਬੱਚਿਆਂ ਦੇ ਨਾਮ ਔਰ ਆਪਣੀ ਵਾਈਫ ਦਾ ਨਾਮ ਔਰ ਏਜ ਆਪਣੀ ਆਪਣਾ ਨਾਮ ਤੇ ਆਪਣੀ ਏਜ
ਠੀਕ ਹੈ ਫੇਰ ਮੈਂ ਦੱਸ, ਹਾਂ ਹਾਂਜੀ ਕੋਈ ਨਹੀ, ਚਲੋ ਕੋਈ ਨਹੀ, ਸ਼ਾਮ ਨੁ, ਸ਼ਾਮ ਨੁ ਚਲੋ ਕੋਈ ਨੀ। ਹੈ ਨਾ।
ਹਾਂਜੀ ਬੜੀ ਰੌਨਕ ਹੋਂਦੀ ਔਥੇ। ਦੀਦੀ ਨੇ ਸਾਡੇ ਵੱਡੇ ਦੀਦੀ ਜਾ ਰਹੇ ਨੇ, ਹਾਂਜੀ ਔਨਾਂ ਦੀ ਪੂਰੀ ਫੈਮਲੀ ਏ
ਵੱਡੇ ਦੀਦੀ ਕਿਹੜੇ ਤੁਹਾਡੇ?
ਦੀਦੀ ਆਏ ਨੇ ਜੈਪ
ਅੱਛਾ, ਜੈੁਪੂਰ ਦੇ ਸੀ। ਅੱਛਾ-ਅੱਛਾ ਫੈਮਿਲੀ, ਆ ਔ ਜਿਹੜੇ ਪਿੱਛੇ ਆਏ ਵੀ ਹੋਏ ਸੀ ਜੇ ਆਪਣਾ ਤੁਹਾਡੇ ਪਾਸੇ ਆਪਣਾ ਕੋਠ ਪਾ ਰਹੇ ਨੇ ਔ। ਅੱਛਾ-ਅੱਛਾ ਔਨਾਂ ਪੂਰੀ ਫੈਮਿਲੀ ਲਿਆਦੀ ਏ?
ਹਾਂਜੀ।
ਬ ਉਹ ਦੇ ਉਹ ਦੇ ਬੇਟੇ ਦਾ ਮੇਰਾ ਬੜਾ ਪਿਆਰਾ ਏ ਨਾ ਔਦੇ ਨਾਲ।
ਅੱਛਾ। ਨਹੀਂ ਔਨਾਂ ਦਾ ਤੇ ਨਹੀਂ ਪਤਾ ਵਾ ਕੀ ਕਹਿ ਤੇ ਰਹੇ ਸੀ ਹਾਂਜੀ ਐ ਹੁਨ ਟਿਕਟਾਂ ਹੋਨ ਗਿਆ ਨਾ ਫੇਰ ਪਤਾ ਲੱਗੇਗਾ। ਕੀ ਓਹੀ ਕੌਣ-ਕੌਣ ਜਾ ਰਿਹਾ ਏ?
ਹਾਂਜੀ ਹਾਂਜੀ, ਚਲੋ ਕੋਈ ਨੀ ਮੇਰੀ ਆ ਪੱਕੀ ਮੇਰੀ ਪੱਕੀ ਸਲਾਹ ਹੇਗੀ ਜੇ, ਮੈਂ ਜਾਵਾਂਗਾ। ਮੈਂ ਬੱਚੇ ਕਿਤੇ ਗਏ ਨੀ‌ ਵਾਈਫ ਵੀ ਨਹੀਂ ਗਈ ਦੀ ਨਾ ਫਿਰ ਮੈਂ ਚਲ ਹੋਨ ਲੈ ਜਾਨਾ।
ਹਾਂਜੀ।
ਹੁੰ ਤੇ ਅਗਲੇ ਸਾਲ ਬਣਾ ਲਾਂਗੇ ਪਟਨਾ ਸਾਹਿਬ ਦਾ ਬਣਾ ਲਾਂਗੇ ਪ੍ਰੋਗੜਾਮ ਪ੍ਰੋਗਰਾਮ।
ਹਾਂਜੀ, ਕੋਈ ਨੀ ਦੇਖੋ ਪਹਿਲੇ ਇੱਧਰ ਤੇ ਹੋ ਆਈਏ ਫੇਰ ਬਾਪਾ ਦੇਖੋ ਕਿ ਅਗਲੇ ਸਾਲ ਦੀ ਅਗਲੇ ਸਾਲ ਦੇਖਾਂਗੇ।
ਹਾਂ ਇਹ ਤਾਂ ਹੈ।
ਹਾਂਜੀ ਪਹਿਲੇ ਮੂੰਹ ਚ ਕੱਢਦੀਏ ਫਰ ਭਾਵੇਂ ਨਾ ਵੀ ਜਾਇਆ ਜਾਏ ਫੇਰ
ਹਾਂਜੀ, ਇਹ ਤਾਂ ਹੈ ਬਿਲਕੁਲ ਸਹੀ ਗੱਲ ਹੈ। ਮੂੰਹ ਐ ਕਰਨੀ ਹੁੰਦੀ ਚਾਹੀਦੀ ਵੈਸੀ ਪਹਿਲੀ ਗੱਲਾਂ।
ਹਾਂਜੀ, ਪਿਛਲੇ ਸਾਲ ਅਸੀਂ ਔ ਦਰ ਗਏ ਸੀ ਦਿੱਲੀ ਗਏ ਸੀ ਸ਼ੀਸ਼ ਗੰਜ ਗੁਰ ਬੰਗਲਾ ਸਾਹਿਬ। ਸਾਹਿਬ ਗੁਰਦੁਆਰੇ।
ਅੱਛਾ-ਅੱਛਾ ?
ਸ਼ੀਸ਼ ਗੰਜ ਗੁਰਦੁਆਰੇ ਵੀ ਗਏ ਸੀ।
ਅੱਛਾ ਅੱਛਾ ਫੈਮਲੀ ਨਾਲ ਗਏ ਹੋਣੇ ਹਨਾ?
ਹਾਂਜੀ ਫੈਮਲੀ ਨਾਲ ਗਏ ਸੀ। ਮੇਰਾ ਵੱਡਾ ਭਰਾ ਗਿਆ ਸੀ।
ਅੱਛਾ ਅੱਛਾ।
ਉਹਨਾਂ ਦੀ ਵਹੁਟੀ ਨਾਲ ਬੱਚੇ ਹੀ ਗਏ ਸੀ।
ਅ
ਬਾਕੀ ਇਸ ਸਾਲ ਹੁਣ ਹਜ਼ੂਰ ਸਾਹਿਬ ਦਾ ਪ੍ਰੋਗਰਾਮ ਬਣ ਰਿਹਾ। ਅਗਲੇ ਸਾਲ ਦੇਖੋ ਕੀ ਬਣੇਗਾ।
ਚਲੋ ਕੋਈ ਨੀ ਕੋਈ ਨੀ ਬਾਬਾ ਸੁੱਖ ਰੱਖੇ ਕਿੱਥੇ ਉਹ ਲੈਜੇਗਾ ਚਲੇ ਜਾਵਾਂਗੇ
ਹਾਂਜੀ ਦੇਖੋ ਬਾਬੇ ਨੇ ਬੁਲਾਉਣਾ ਬਾਬੇ ਦੇ ਹੁਕਮ ਤੋਂ ਬਗੈਰ। ਤੇ ਅਸੀਂ ਕਿੱਥੇ ਵੀ ਨਹੀਂ ਜਾ ਸਕਦੇ।
ਹਾਂਜੀ ਬਿਲਕੁਲ ਸਹੀ ਗਲ ਏ ਬਿਲਕੁਲ ਸਹੀ ਗਲ।
ਬਾਕੀ ਕਹਿੰਦੇ ਨੇ ਹ ਹਜ਼ੂਰ ਸਾਹਿਬ ਬਹੁਤ ਸ਼ਾਂਤੀ ਹੈ ਜਦੋਂ ਜਾਓ ਨਾ ਮਨ ਉ
ਹਾਂਜੀ ਹਾਂਜੀ ਹਾਂ ਉਹਦੇ ਕਰਨਾਟਕ ਨਾਨਕ ਨਾਨਕ ਚਿਰਾ ਵੀ ਹੈ ਨਾ ਉੱਥੇ।
ਹਾਂਜੀ ਸਾਰੇ ਨਾ ਗੁਰੂਦੁਆਰੇ ਅਸੀਂ ਜਾਵਾਂਗੇ।
ਹ ਅੱਛਾ ਆਉਣ ਜਾਣ ਦੀ ਟਿਕਟ ਬੁੱਕ ਕਰੋਗੇ ਨਾ।
ਹਾਂਜੀ ਆਉਣ ਜਾਣ ਦੀਆ ਟਿਕਟਾਂ ਹੀ ਹੋਣ ਗਿਆ ਸਾਡੀਆਂ।
ਅੱਛਾ
ਬਾਕੀ ਲੋਕਲ ਗੁਰੂਦੁਆਰੇ ਜਿਹੜੇ ਘੁੰਮਣੇ ਨੇ ਉਹ ਫੇਰ ਸਾਡੀ ਵੇਖੋ ਪੂਰੀ ਫੈਮਿਲੀ ਏ। ਹਾਂਜੀ ਫੇਰ ਗੱਡੀ ਹੋ ਜਾਂਦੀ ਹੈ ਮਿੰਨੀ ਬਸ ਹੋ ਜਾਂਦੀ ਹੈ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਚਲੋ ਵਧੀਆ ਸੰਗਤ ਦਾ ਅਸੀਸ।
ਹਾਂਜੀ ਸੰਗਤ ਨਾਲ ਆਨੰਦ ਵੀ ਆਉਂਦਾ ਹੈ। ਹਾਂਜੀ ਇਕੱਲੇ ਜਾ ਕੇ ਤੇ ਦੇਖੋ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਬਿਲਕੁਲ ਸਹੀ ਗਲ ਵੇ। ਹਾਂਜੀ ਹਾਂਜੀ।
ਹਾਂਜੀ।
ਹੋਰ ਸੁਣਾਓ ਤੁਸੀਂ ਠੀਕ ਹੋ ਘਰ ਪਰਿਵਾਰ ਸਭ ਠੀਕ ਨੇ ਬੱਚੇ ਸਬਜ਼ ਨੇ ਤੁਹਾਡੇ
ਹਾਂਜੀ ਘਰ ਹਾਂਜੀ ਸਭ ਠੀਕ ਨੇ
ਚਲੋ ਵਧੀਆਂ ਠੀਕ ਹੈ। ਕਲੀਤਾ ਵਧੀ ਹਾਂ ਬੱਚੇ ਹਾਂ। ਕੰਮ ਤੇ ਕਰ ਲਿਆ ਸੀ ੳਹ ਛੋਟੇ ਬੇਟੇ ਕੰਮ ਨੀ ਕੀਤਾ ਉਹ ਕਹਿੰਦੇ ਮੈਂ ਕਹਿੰਦੀ ਮੈਂ ਜਾਦਾ ਟੈਨਸ਼ਨ ਨਹੀਂ ਲੈਂਦੀ।
ਆ
ਹਾਂ ਹਾਂਜੀ ਹਾਂ ਉਹ ਕਿਹਦੀ ਬੰਦਿਆ ਦੀ ਟੈਂਨਸ਼ਨ ਨੀ ਲੈਂਦੀ।
ਜਦੋਂ ਸਕੂਲ ਖੁੱਲਣਗੇ ਨਾ ਟੀਚਰਾਂ ਜ ਸਮਾਨ ਮੰਗਵਾਉਣਗੀਆਂ। ਫੇਰ ਬੱਚੇ ਜਿੱਦ ਕਰਨਗੇ ਇਹ ਨੀ ਬਣਾਇਆ ਮੈਂ ਇਹ ਨਹੀਂ ਬਣਾਇਆ।
ਹਾਂ ਹੋਣਹਦੇ ਫਿਲਹਾਲ ਤੇ ਨਾਨੀ ਘਰ ਗਏ ਨੇ ਰਹਿਣ ਨਾ।
ਅੱਛਾ ਅੱਛਾ ਚਲੋ ਚਲੋ ਵਧੀਆਂ ਕਦੋਂ ਗਏ ਸੀਗੇ।
ਮੈਂ ਛੱਡ ਕੇ ਗਿਆ ਸੀ। ਆਪਣਾ ਪਿਛਲੇ ਸ਼ਨੀਵਾਰ ਛੱਡ ਕੇ ਗਿਆ ਸੀ।
ਅੱਛਾ।
ਛੋਟੀ ਵੱਡੀ ਵਾਲੀ ਤੰਗ ਕਰਦੀ ਪਈ ਨਾ ਮੈਨੂੰ ਲੈ ਜੋ ਆ ਕੇ ਦਿਲ ਨੀ ਲੱਗਦਾ ਪਿਆ ਓਦਾ।
ਅੱਛਾ।
ਹਮ ਪਹਿਲੇ ਜਾਰੀ ਪਹਿਲੇ ਪਹਿਲੇ ਪਹਿਲੇ ਰੋ ਰਹੀ ਸੀ ਬ ਜਾਣਾ ਜਾਣਾ ਜਾਣਾ। ਹੁਣ ਫੋਨ ਕਰਦੀ ਮੈਨੂੰ ਲੈ ਜਾਓ ਆ ਕੇ ਰੋਂਦੀ ਫ ਚਲੋ ਕੋਈ ਨੀ। ਹੋਰ ਚਲੋ ਭਾਜੀ ਆ ਮੇਰੇ ਗੱਲ ਦ ਕਰਵਾਆਾ ਪਾਈ ਹਾਂਜੀ ਹਾਂਜੀ ਬਸ ਮੈਂ ਫਿਰ ਵੀੱਲ ਟਰਾਈ ਕਰਾਂਗਾ ਜੀ ਨੂੰ ਫੋਨ ਨਾ ਹਾਂ ਚੰਗਾ ਜੀ ਸਤਿ ਸ੍ਰੀ ਅਕਾਲ ਜੀ
ਚਾਰ